ਹੈਲੋ ਸਤਿ ਸ਼੍ਰੀ ਅਕਾਲ ਭਾਜੀ
ਹਾਂਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਕਿੱਦਾਂ ਸਾਰੇ
ਘਰ ਪਰਿਵਾਰ ਠੀਕ ਹੈ
ਹਾਂਜੀ ਹਾਂਜੀ ਕਿਰਪਾ ਗੁਰੂ ਸਾਹਿਬ ਦੀ ਭਾਜੀ ਜੀ ਹੋਰ ਮਤਲਬ ਕੀ ਕਰ ਰਹੇ ਹੋ ਅੱਜ ਕੱਲ੍ਹ
ਬਸ ਬੈਠੇ ਆ ਪੜ੍ਹ ਰਹੇ ਸੀ ਪੜਾਈ ਕਰ ਰਹੇ ਹਾਂ ਮੈਂ ਨਾ ਤੁਹਾਡੇ ਨਾਲ ਤੁਸੀਂ ਇਸ ਗੱਲ ਤੁਸੀਂ ਬਹੁਤ ਜ਼ਿਆਦਾ ਘੁੰਮਦੇ ਹੋ ਫਿਰਦੇ ਹੋ ਬਹੁਤ ਜ਼ਿਆਦਾ ਮੈਂ ਤੁਹਾਡੇ ਨਾਲ ਗੱਲ ਗੱਲ ਕਰਨੀ ਸੀ ਕਿ ਤੁਸੀਂ ਹੋਮ ਹੋਮ ਫੂਡ ਵਧੀਆ ਲੱਗ ਦਾ ਜਾ ਤੁਹਾਨੂੰ ਫਾਸਟ ਫੂਡ ਵਧੀਆ ਲੱਗਦਾ ਹੈਨਾ ਜੀ ਹੁਣ ਤੁਸੀਂ ਵੇਖ ਲੋ ਅੱਜ ਕੱਲ੍ਹ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਹੋਇਆ ਪਿਆ ਯੂਥ ਅੱਜ ਕੱਲ ਦਾ ਬਹੁਤ ਜ਼ਿਆਦਾ ਫਾਸਟ ਫੂਡ ਖਾਂਦਾ ਹੈਨਾ ਜੀ ਫਾਸਟ ਫੂਡ ਖਾਂਦਾ ਅੱਜ ਕੱਲ ਕੋਈ ਰਾਤੀ ਕੋਈ ਰੋਟੀ ਰੋਟੀਆਂ ਨਹੀਂ ਖਾਂਦੇ ਪਰ ਫਾਸਟ ਫੂਡ ਖਾ ਕੇ ਆ ਜਾਂਦੇ ਆ ਹੇ ਕੋਈ ਘਰ ਦੀ ਰੋਟੀ ਨੀ ਖਾਂਦਾ ਹਨਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਫਾਸਟ ਫੂਡ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਚੌਮਿਨ ਵਗੈਰਾ ਹੋ ਗਿਆ ਬਰਗਰ ਵਗੈਰਾ ਹੋ ਗਏ ਅੱਜ ਕਲ ਜਿਹੜੀ ਮਿਊਨੀਜ਼ ਹੈਗੀ ਉਹ ਬਹੁਤ ਜ਼ਿਆਦਾ ਖ਼ਰਾਬ ਕਰਦੀ ਹੈ ਉਹ ਬਰਗਰ ਦੇ ਵਿੱਚ ਪਾਉਣ ਲੱਗ ਗਏ ਇਹਨਾਂ ਘਰ ਹਨਾ ਜੀ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਹਨਾ ਜੀ ਸਾਨੂੰ ਆਪਣੇ ਘਰ ਜੀਵੇਂ ਸਮੋਸਾ ਹੋ ਗਿਆ ਬੰਦੇ ਸਮੋਸਾ ਬਰੋਂ ਬਾਹਰੋਂ ਖਾਂਦੇ ਨੇ ਉਹ ਕਿੰਨਾ ਗੰਦਾ ਤੇਲ ਹੁੰਦਾ ਸਾਨੂੰ ਕੀ ਪਤਾ ਟਮਾਟਰ ਵਿੱਚ ਕਿਹੜੇ ਪਾਏ ਇੰਨੇ ਗੱਲੇ ਸੜੇ ਪਾਏ ਨੇ ਸਾਨੂੰ ਕੀ ਪਤਾ ਆਪਣੇ ਘਰ ਦਾ ਬਣਾ ਖਾਓ ਸ ਵਧੀਆ ਖਾਓ ਆਪਣੇ ਆਪ ਅੱਖਾਂ ਦੇ ਸਾਹਮਣੇ ਖਾਓ ਕੀ ਪਾਇਆ ਕੀ ਪਾਇਆ ਸਾਨੂੰ ਸਭ ਕੁੱਛ ਪਤਾ ਹੋਏਗਾ ਤੇ ਫਰੈਸ਼ ਤੇਲ ਹੋਏਗਾ ਹਨਾ ਜੀ ਬਹੁਤ ਵਧੀਆ ਹੋਏਗਾ ਉਹਨ ਸਾਨੂੰ ਉਹ ਖਾਣਾ ਚਾਹੀਦਾ ਹਨਾ ਜੀ ਹੋਮ ਮੇਡ ਫੂਡ ਖਾਣਾ ਚਾਹੀਦਾ ਵੈਸੇ ਅੱਜ ਕੱਲ ਦੇ ਬੱਚੇ ਦੇ ਹਰ ਰੋਜ਼ ਜੀ ਜਿਵੇਂ ਹਰ ਰੋਜ਼ ਜਾ ਕੇ ਕਿ ਆਪਾਂ ਖਾਣਾ ਹੀ ਖਾਣਾ ਫਾਸਟ ਫੂਡ ਬਰਗਰ ਵੈਸੇ ਅੱਜ ਕੱਲ ਬ ਕਈ ਬੱਚੇ ਜੂਸ ਵੀ ਪੀਂਦੇ ਹਨ ਰੋਜ਼ ਆਪਣੀ ਡਾਇਟ ਵਗੈਰਾ ਧਿਆਨ ਨਹੀਂ ਜਿੰਮ ਵਗੈਰਾ ਜਾਂਦੇ ਜਿਹੜੇ ਉਹਨਾਂ ਨੂੰ ਆਪਣੀ ਬੋਡੀ ਦੇ ਧਿਆਨ ਨੇ ਕਿਉਂਕਿ ਅੱਗੇ ਜਾ ਕੇ ਕਈਆਂ ਦਿੱਕਤ ਨਾ ਹੋਏ ਕਿ ਆਪਾਂ ਫਿਟ ਰਹੀਏ ਬੁੱਢੇ ਜਾ ਫਿਟ ਰਹੀਏ ਮਤਲਬ ਹਨਾ ਜੀ ਹੁਣ ਅੱਜ ਕੱਲ੍ਹ ਬੱਚੇ ਜਿਵੇਂ ਫਾਸਟ ਫੂਡ ਫਾਸਟ ਫੂਡ ਜ਼ਿਆਦਾ ਖਾਣ ਲੱਗੇ ਘਰ ਦਾ ਫੂਡ ਘੱਟ ਖਾਂਦੇ ਨੇ ਜਿਵੇਂ ਅੱਜ ਕੱਲ ਬੱਚੇ ਕੋਲੇਜ ਦੇ ਬੱਚੇ ਹੋ ਗਏ ਰੋਜ਼ ਹੀ ਘਰ ਘਰ ਦਾ ਕੁਛ ਖਾਣਾ ਨੀ ਬਾਹਰੋਂ ਪੇਟਿਸ ਖਾ ਲੈਂਦੀ ਆ ਸਕੂਲ ਜਦੋਂ ਬੱਚੇ ਸਕੂਲ ਜਾਂਦੇ ਨੇ ਰੋਜ਼ ਪੇਟਿਸ ਖਾਣੀ ਸਕੂਲੇ ਉਹ ਕਿੰਨਾ ਮੈਂ ਮੈਦਾਂ ਹੁੰਦਾ ਸਾਨੂੰ ਕੀ ਪਤਾ ਤਾਂ ਅੰਦਰ ਜਾ ਕੇ ਜੰਮਦਾ ਪਿਐ ਕੀ ਹੋ ਰਿਹਾ ਸਾਨੂੰ ਨੀ ਪਤਾ ਜੀ ਘਰ ਦੀ ਰੋਟੀ ਸਕੂਲੇ ਲੈ ਕੇ ਨੀ ਜਾਣੀ ਅੱਜ ਕੱਲ ਬੱਚੇ ਜਿਵੇਂ ਪਹਿਲੇ ਨੌਵੀਂ ਤੱਕ ਲੈ ਕੇ ਜਾਂਦੇ ਨੇ ਫੇਰ ਦਸਵੀਂ ਗਿਆਰਵੀਂ ਬਾਰਵੀ ਚ ਫਿਰ ਵੱਡੇ ਹੋ ਜਾਂਦੇ ਹੈ ਸੋਚਦੇ ਨਾਲ ਆਪਾਂ ਕੀ ਕਰਾਂਗੇ ਰੋਟੀ ਲੈ ਕੇ ਸਿੱਧਾ ਸਕੂਲੋਂ ਹੀ ਖਾ ਲਾਂਗੇ ਕੋਲੇਜ ਹਂਜੀ ਕਾਲੇਜ ਵੀ ਕਾਲੇਜ ਰੋਟੀ ਲੈ ਕੇ ਨੀ ਜਾਂਦਾ ਕੋਈ ਕੋਈ ਲੈ ਕੇ ਆਂਦਾ ਜੋ ਦੂਰੋਂ ਆਉਂਦੇ ਨੇ ਉਹ ਵੇਖ ਲੋ ਹੁਣ ਤੁਸੀਂ ਜੋ ਬੜੇ ਪਿੰਡ ਵਗੈਰਾ ਆਉਂਦੇ ਹੋ ਉਹ ਲੈ ਕੇ ਆਉਂਦੇ ਜੇ ਉਹ ਵੀ ਬਾਕੀ ਸਾਡੇ ਉੱਥੇ ਫਾਸਟ ਫੂਡ ਵਗੈਰਾ ਦੁਕਾਨਾਂ ਤੋਂ ਹੀ ਸਮੋਸੇ ਖਾ ਲਏ ਪੈਟੀਸ ਖਾ ਲਈ ਸਾਡੀ ਜਿਹੜੀ ਕੋਲਡ ਡਰਿੰਕ ਪੀਂਦੇ ਨੇ ਰੋਜ਼ ਬੰਦੇ ਕੋਲਡ ਡਰਿੰਕ ਬਹੁਤ ਜ਼ਿਆਦਾ ਇਫੈਕਟ ਕਰਦੀ ਸਾਨੂੰ ਪਤੈ ਕਿੰ ਸਭ ਸੇ ਗਲਤ ਹੈਗੀ ਹੈ ਕੋਲਡ ਡਰਿੰਕ ਕੋਲਡ ਡਰਿੰਕ ਦੀ ਜਗ੍ਹਾ ਤੁਸੀਂ ਪੀਓ ਸ਼ਰਧਾਈ ਪੀਓ ਬਦਾਮਾਂ ਦੀ ਉਹ ਵੀ ਬਹੁਤ ਵਧੀਆ ਡਰਿੰਕ ਹੈਗਾ ਮੇਰੇ ਹਿਸਾਬ ਨਾਲ ਸਾਨੂੰ ਐਨਰਜੀ ਬੂਸਟ ਕਰਦਾ ਹੈ ਬਹੁਤ ਜ਼ਿਆਦਾ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਹੈਨਾ ਜੀ ਸਹੀ ਗੱਲ ਹੈ ਹੋ ਹੋ ਹੋਮ ਫੂਡ ਵਧੀਆ ਹੋਮ ਫੂਡ ਵਧੀਆ ਹੁੰਦਾ ਜਿਵੇਂ ਅੱਜ ਕੱਲ੍ਹ ਬਚੇ ਗੋਲ ਗੱਪੇ ਖਾਂਦੇ ਨੇ ਗੋਲ ਗੱਪੇ ਦਾ ਪਾਣੀ ਪਤਾ ਨੀ ਕਿਵੇਂ ਬਣਿਆ ਸਾਨੂੰ
ਉਹ ਤਾਂ ਬਹੁਤ ਹਾਂਜੀ ਬਹੁਤ ਹਾਈ ਜੀਨਿਕ ਹੁੰਦਾਂ ਭਾਜੀ ਪਾਣੀ
ਕੁੜੀਆਂ ਨੂੰ ਅੱਜ ਕੱਲ੍ਹ ਬਹੁਤ ਵਧੀਆ ਲੱਗਦੈ ਹੈ ਸਾਨੂੰ ਉਹ ਘਰ ਦੇ ਘਰ ਬਣਾਉਣੇ ਚਾਹੀਦੇ ਹੈ ਗੋਲ ਗੱਪੇ ਭਾਜੀ ਐ ਬੰਨੇ ਬੰਨਾਏ ਤੇ ਆਉਂਦੇ ਨੇ ਗੋਲ ਗੱਪੇ ਤੁਸੀਂ ਵੇਖੇ ਹੋਣੇ ਨੇ ਉਹਨੂੰ ਤਲੋ ਫਰੈਸ਼ ਤੇ ਆਪਣੇ ਘਰ ਦੇ ਆਪਣੇ ਸਾਹਮਣੇ ਤੇ ਪਾਣੀ ਪਾਣੀ ਵੀ ਘਰ ਬਣ ਜਾਂਦਾ ਬੜਾ ਅਸਾਨ ਹੈ ਨਾਲ ਪਾਣੀ ਬਣਾਣਾ ਤੇ ਉਹਨਾਂ ਨੂੰ ਕੀ ਪਤਾ ਕੀ ਤੱਲ ਪਾਇਆ ਵਿੱਚ ਗੰਦੀ ਈਮਲੀ ਪਾਈਏ ਐਕਸਪਾਯਰ ਪਾਈਏ ਕੀ ਪਾਇਆ ਉਹਦੇ ਵਿੱਚ ਪੂਤਣਾ ਪੂਤਣਾ ਕਿਵੇਂ ਪਾਇਆ ਗੰਦਾ ਪਾਇਆ ਜੀ ਆਸਾਨ ਹੁੰਦੈ ਬਣਾਉਣਾ ਤੇ ਅਜੇ ਹੋਮ ਫੂਡ ਬਹੁਤ ਜ਼ਿਆਦਾ ਵਧੀਆ ਹੈਗਾ ਹੈਨਾ ਜੀ ਪਰ ਅੱਜ ਕੱਲ੍ਹ ਦਾ ਯੂਥ ਤੇ ਸਾਡਾ ਬਹੁਤ ਇਹੀ ਖਾਂਦਾ ਹੈ ਮੇਰੇ ਹਿਸਾਬ ਨਾਲ ਫਾਸਟ ਫੂਡ ਹੀ ਬਹੁਤ ਜ਼ਿਆਦਾ ਰੈਪ ਵ ਰੈਪ ਵਗੈਰਾ ਹੋ ਗਏ ਜੂਸ ਜੂਸ ਤਾਂ ਅੱਜ ਕੱਲ ਘੱਟ ਪੀਂਦੇ ਨੇ ਅੱਜ ਕੱਲ੍ਹ ਦੇ ਬੱਚੇ ਜ ਉਹ ਵੀ ਵੈਜੀ ਵੈਜੀਟੇਬਲ ਵਗੈਰਾ ਹੋ ਗਏ ਉਹ ਵੀ ਖਾਂਦੇ ਨੇ ਤੁਸੀਂ ਵੇਖ ਮੋਮੋਜ਼ ਵੇਖ ਲਓ ਮੋਮੋਜ਼ ਦੇ ਤਾਂ ਸਾਰੇ ਸ਼ੌਕੀਨ ਨੇ ਰੋਜ਼ ਹੀ ਮੋਮੋਜ਼ ਖਾਣੇ ਐ ਬਤ ਐ ਬਹੁਤ ਸਿਧਾ ਇਫੈਕਟ ਕਰਦੇ ਮੇਰੇ ਕੋਲ ਨੀਰਾ ਮੈ ਦਾ ਹੁੰਦਾ ਪੂਰਾ ਉੱਪਰ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹੋਰ ਹੋਰ ਹਾਂਜੀ ਅੰਦਰ ਪਤਾ ਵੀ ਨੀ ਬੰਦ ਗੋਭੀ ਸਾਫ ਭਰਕੇ ਪਾਉਂਦੇ ਨੇ ਕਿਉਂਕਿ ਅੱਜ ਕਲ ਤੇ ਬੰਦ ਗੋਭੀ ਜਿਹੜੀ ਹੈ ਨਾ ਉਹਨਾ ਚ ਕੀੜੇ ਬੜੇ ਆਉਂਦੇ ਨੇ ਕਿਉਂਕਿ ਦੇਖੋ ਹੁਣ ਮੋਮੋਜ਼ ਜਿਹੜਾ ਬਣਾ ਰਿਹਾ ਉਹਨੇ ਬੜੀ ਕੁਆਂਟੀਟ ਬੜੀ ਕੁਆਂਟੀਟਿ ਚ ਮੋਮੋਸ ਪੁਰਾਣੇ ਉਹਨੇ ਵੇਖਣਾ ਥੋੜੀ ਹੈ ਕਿ ਬਈ ਕੀੜਾ ਜਾ ਰਿਹਾ ਕੀ ਜਾ ਰਿਹਾ ਉਹਨੇ ਵਿੱਚੇ ਪਾ ਦੇਣਾ ਭਾਜੀ
ਹਾਂ ਹਾਂ ਹਾਂਜੀ ਹਾਂਜੀ ਕਈ ਕਿਸ ਕ ਕਿਸੇ ਨੇ ਖੋਲ ਕੇ ਕਿਸੇ ਨੇ ਖੋਲ ਕੇ ਵੇਖਣਾੱ ਕੀ ਹੈਗਾ ਵਿੱਚ ਕੀ ਨਹੀਂ
ਹਾਂਜੀ ਹਾਂਜੀ ਬਿਲਕੁਲ ਮੈਂ ਆਪਣਾ ਆਪਣਾ ਪਿੱਛੇ ਇੱਕ ਪਿੱਛੇ ਇਕ ਨਿਯੁਜ਼ ਸੁਣੀ ਸੀ ਭਾਜੀ
ਹਾਂਜੀ
ਮਤਲਬ ਕਿ ਬਈ ਉਹਨੇ ਇੱਕ ਆਪਣਾ ਚਾਂਪ ਵਗੈਰਾ ਤੇ ਅੱਜ ਕਲ ਬੰਦੇ ਬੜੇ ਬਦੇ ਨੇ ਖੁਸ਼ੀ ਨਾਲ ਚਾਂਪ ਮੈਂ ਨਾ ਚਾਂਪ ਵਗੈਰਾ ਦੀ ਇੱਕ ਇੱਕ ਚਾਂਪ ਵਗੈਰਾ ਦੀ ਫੈਕਟਰੀ ਦੀ ਨਿਊਜ਼ ਆਈ ਸੀ ਕਿ ਬਈ ਚਾਂਪ ਨਾ ਨਾ ਬੰਦੇ ਜਿਹੜੀ ਵਰਕਰ ਹੈਗੀ ਅੰਦਰ ਦੀ ਚਾਹ ਬਣਾਰ ਦੀ ਮਤਲਬ ਉਹਨਾਂ ਪੈਰਾਂ ਨਾਲ ਪੂਰੀ ਤਰ ਸੀਰਾ ਕੱ ਸੀ ਚਾ ਬਣਾਹੇ ਸੀ ਬਿਲਕੁਲ ਬਿਲਕੁਲ
ਬਣਾ ਹੁਣ ਤੁਸੀਂ ਉਹ ਵੇਖ ਲਓ ਉਹ ਕੀ ਕੀ ਕੀ ਕਹਿੰਦੇ ਉਹਨਾਂ ਨੂੰ ਇਹ ਉਹਨੇ ਦਿੱਲੀ ਵਿੱਚ ਜ ਡੇਟ ਪਈ ਸੀ ਮੀਟ ਦੀ ਜਗ੍ਹਾ ਕੁੱਤੇ ਦਾ ਮੀਟ ਦੇ ਰਹੇ ਸੀ। ਉਹ ਵੀ ਬਹੁਤ ਗ਼ਲਤ ਗੱਲ ਹੈ ਅੱਜ ਕੱਲ ਦੇ ਮੀਟ ਵੀ ਬਹੁਤ ਗ਼ਲਤ ਆਉਣ ਲੱਗ ਗਿਆ ਚਲੋ ਮੀਟ ਤੇ ਬੰਦੇ ਨੂੰ ਬਾਹਰੋਂ ਜਾਣਾ ਘਰ ਬਣਾਓ ਬਣਾ ਹੋਮਮੇਡ ਬਣਾਓ ਵਧੀਆ ਬੰਦੇ ਹਨਾ ਜੀ ਜੇ ਮਰਜੀ ਜਿੰਨੀ ਮਿਰਚਾਂ ਪਾਓ ਅੱਜ ਕੱਲ ਪਤਾ ਕਿ ਕਿਹੜੇ ਕਿਹੜੇ ਮਸਾਲੇ ਪਾਉਂਦੇ ਨੇ ਅੱਜ ਕੱਲ ਬਾਹਰ ਦੇ ਸਵਾਦ ਵਾਸਤੇ ਪਤਾ ਨ ਕੀ ਪਤਾ ਦਿੰਦੇ ਸਾਨੂੰ ਸਵਾਦ ਲੱਗਦਾ ਨ ਲੱਗਦਾ ਸਹੀ ਗੱਲ ਹੈ ਬਿਲਕੁਲ ਠੀਕ ਆ ਨਾਲ ਲੱਗੇ ਹਨਾ ਜੀ ਸਹੀ ਗੱਲ ਹੈ। ਹੁਣ ਤੁਸੀਂ ਵੇਖਿ ਹੋਣਾ ਸੈਨੂੰ ਸਵਾਦ ਲੱਗਿਆ ਲੱਗੇਜਾਂ ਨਾ ਲੱਗੇ ਜੀ ਸਹੀ ਗੱਲ ਹੈ ਹੁਣ ਤੁਸੀਂ ਅੱਜ ਕੱਲ੍ਹ ਵੇਖਿਆ ਹੋਣਾ ਹੋ ਬੂਡ ਅ ਮੈਨੂੰ ਹੋਮ ਫੂਡ ਬਹੁਤ ਜ਼ਦਾ ਵਧੀਆ ਲਗਦਾ ਤੈਨੂੰਹੜਾ ਲਗਦਾ।
ਬਿਲਕੁਲ ਵੀ ਨੀ ਪਤਾ ਭਾਜੀ ਨੂੰ ਕਿ ਆਪਣਾ ਹੋਮ ਫੂਡ ਨਾ ਥੋੜ੍ਹਾ ਮਤਲਬ ਪਿਓਰਿਟੀ ਵੀ ਹੁੰਦੀ ਹੈ ਕੁਆਲਿਟੀ 'ਚ ਵੀ ਹੁੰਦਾ। ਕਿ ਮੰਨ ਲੋ ਦੇਖੋ ਇੱਕ ਵਾਰ ਆਪਾਂ ਰਿਫੈਂਡ ਲੈ ਕੇ ਹਾਂ। ਮੰਨ ਲਓ ਜਿਹੜਾ ਬਾਜ਼ਾਰ ਦਾ ਰੇਫਾਇੰਡ ਮਤਲਬ ਬੰਦੇ ਮੋਮੋਸ ਵਗੈਰਾ ਫਰਾਈ ਕਰਦੇ ਆ ਉਹ ਮੰਨ ਲਓ ਇੱਕ ਦਿਨ ਚ ਦੋ ਦਿਨ ਤਿੰਨ ਦਿਨ ਕਿਉਂਕਿ ਦੇਖੋ ਭਾਜੀ ਆਪਣਾ ਰੇਹੜੀ ਆਪਣਾ ਸੜਕ ਦੇ ਕਿਨਾਰੇ ਲੱਗਦੀ ਹੈ ਉੱਧਰੋਂ ਕਿੰਨੇ ਵੇਹਿਕਲ ਜਾਂਦੇ ਆ। ਕਿੰਨੇ ਆਉਂਦੇ ਹੈ ਕਿੰਨੀ ਡਸਟ ਗਿਰਦੀ ਹੋਏਗੀ ਕਿੰਨੀ ਮਿੱਟੀ ਗਿਰਦੀ ਹੈ ਮੰਨ ਲਓ ਦੇਖੋ ਉਹਨਾਂ ਨੇ ਰੇਡੀ ਤਾਂ ਲਗਾਨੀ ਲਗਾਉਣੀ ਹੈ ਆਪ ਰੋਜ਼ ਚਾਹੇ ਮੌਸਮ ਵੀ ਜਿਹੋ ਜਿਹਾ ਮਰਜ਼ੀ ਹੋਏ ਮਤਲਬ ਬਾਰਿਸ਼ ਦਾ ਮੌਸਮ ਦੇਖੋ ਪਹਿਲੇ ਤਾਂ ਹਵਾ ਚੱਲੀ ਹੈ ਬੜੀ ਦੇਰ ਤੂਫਾਨ ਦੀ ਹਵਾ । ਹੋਰ ਸੜਕ ਕਿਨਾਰੇ ਭਾਜੀ ਦੇਖੋ ਰੋਡ ਹੈ ਮਿੱਟੀ ਮੰਡੀ ਕਿੰਨੀ ਹੋਏਗੀ ਉਹ ਮੰਨ ਲਓ ਉਹਨਾ ਨੇ ਦੇਖਣਾ ਤਾਂ ਹੈ ਨਹੀਂ ਤੇਲ ਚ ਕੀ ਜਾ ਰਿਹਾ ਕੀ ਨਹੀ ਜਾ ਰਿਹਾ। ਤੁਸੀਂ ਆਪਣਾ ਗੌਰ ਕਰਨਾ ਇੱਕ ਵਾਰ ਤੁਸੀਂ ਦੇਖਿਆ ਹੋਣਾ ਕਿ ਵੀ ਆਪਣਾ ਤੇਲ ਕਿੰਨਾ ਹੁੰਦਾ
ਹਾਂਜੀ ਮੇਰੇ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਖਾਓ ਫਾਸਟ ਫੂਡ ਖਾਓ ਜ਼ਿਆਦਾ ਤੇ ਦੁਕਾਨ ਤੋਂ ਨਾ ਖਾਉ ਰੇਹੜੀ ਤੋ ਨਾ ਖਾਓ ਅੰਦਰੋਂ ਖਾਓ ਕਿ ਵਧੀਆ ਕੁਆਲਿਟੀ ਚ ਹੋਵੇ ਆਪਣੇ ਆਪ ਜਿਹੜਾ ਬੰਦਾ ਵਧੀਆ ਬਣਾਉਂਦਾ ਹੋਵੇ ਜੇ ਸਾਡੇ ਸਾਹਮਣੇ ਬਣਾਉਂਦਾ ਹੋਵੇ ਕੋਈ। ਉਹਦੇ ਸਾਹਮਣੇ ਜੋ ਅੱਜ ਕੱਲ੍ਹ ਬਣਾਉਦਾ ਸਾਰੇ ਕਾਲੇ ਤੇਲ ਚ ਹੀ
ਬਿਲਕੁਲ ਭਾਜੀ ਦੇਖੋ ਅੱਜ ਕੱਲ ਤਾਂ ਸਾਰਿਆਂ ਨੇ ਨਾ ਆਪਣਾ ਬਿਜਨਸ ਬਣਾਇਆ ਪਿਆ ਦਾ ਇੱਕ ਬਿਜਨਸ ਬਣਾਏ ਦਾ ਭਾਜੀ ਆਪਣਾ ਉਹਨਾਂ ਨੂੰ ਬਸ ਇਹ ਆ ਪੈਸੇ ਅੱਜ ਕੱਲ ਭਾਜੀ ਪੈਸੇ ਦੀ ਵੈਲਿਊ ਰਹਿ ਗਈ ਬੰਦੇ ਦੀ ਨੀ ਰਹੀ ਪਹਿਲੇ ਟਾਈਮ ਸੀ ਕਿ ਬਈ ਹਾਂ ਚਲੋ ਚੀਜ਼ ਵੀ ਕੁਆਲਿਟੀ ਦੀ ਮਿਲਦੀ ਸੀ
ਹਾਂਜੀ ਪਹਿਲੇ ਪਹਿਲੇ ਜਮਾਨੇ ਚ ਬੰਦੇ ਖਾਂਦੇ ਸੀ ਤਾਕਤ ਵਾਲੀ ਚੀਜ਼ਾਂ ਖਾਂਦੇ ਸੀ ਹਨਾ ਜੀ ਜਿਵੇਂ ਛੋਲੇ ਭਿਗੋ ਕੇ ਖਾ ਲਏ ਹਨਾ ਜੀ ਅੱਜ ਕੱਲ੍ਹ ਬੱਚੇ ਫਾਸਟ ਫੂਡ ਵਗੈਰਾ ਹੋਮੇਡ ਖਾਓ ਘਰ ਦਾ ਭਿਗੋਆ ਹੋਇਆ ਸੀਡ ਵਗੈਰਾ ਖਾਓ ਚੀਆ ਸੀਡ ਵਗੈਰਾ ਖਾਓ ਜਿਹੜੇ ਸਾਡੀ ਇਮਿਊਨਿਟੀ ਵਧਾਏ ਸਟਰ੍ਰੈਂਥ ਵਧਾਏ ਬਹੁਤ ਸੀਆਂ ਚੀਜ਼ਾਂ ਹੁੰਦੀਆਂ ਨੇ ਲੀਵਰ ਸ ਲੀਵਰ ਫੈਟੀ ਹੈਗਾ ਤੇ ਉਹ ਖਾਓ ਐਕਸਰਸਾਈਜ਼ ਕਰਿਆ ਕਰੋ ਅੱਜ ਕੱਲ ਜਿ ਜਿਹੜੇ ਵੀ ਲੀਵਰ ਫੈਟੀ ਨੇ ਮੋਟੇ ਵੀ ਉਹ ਵੀ ਅੱਜ ਕੱਲ ਫਾਸਟ ਫੂਡ ਦੇ ਸ਼ੌਕੀਨ ਨੇ ਕਹਿੰਦੇ ਆਪਾਂ ਪਤਲਾ ਕਹਿੰਦੇ ਆਪਾਂ ਜਿਮ ਆਪਾਂ ਜਿੰਮ ਜਾਂਦੇ ਹਾਂ ਆਪਾਂ ਐਵੇਂ ਕਹਿੰਦੇ ਨੇ ਫਿਰ ਹੈ ਨਾਂ ਜੀ ਬਾਅਦ ਚੋਂ ਫਿਰ ਕਹਿੰਦੇ ਆਪਾਂ ਬਤ ਬਹੁਤ ਮੋਟੇ ਹੋ ਗਏ ਹਾਂ ਅੱਜ ਕੱਲ ਜਨਾਨੀ ਕਹਿੰਦੀ ਨਾ ਮੇਰਾ ਹੁਣ ਸੂ ਸੂਟ ਨੀ ਆਉਂਦੇ ਪਏ ਪੂਰੇ ਹਨਾ ਜੇ ਬਤ ਗਲਤ ਫਾਸਟ ਫੂਡ ਖਾਓ ਕਿਤੇ ਕਿਧਰੋਂ ਆਉਣਾ ਕੁ ਕੁਛ ਵੀ ਨੀ ਆਉਣਾ ਅੱਜ ਕੱਲ੍ਹ ਇੰਨਾ ਗੰਦਾ ਫਾਸਟ ਫੂਡ ਹੁੰਦਾ ਮੇਰਾ ਬਹੁਤ ਗਲਤ ਬਹੁਤ ਗੰਦਾ ਲੱਗਦਾ ਮੈਨੂੰ ਤੇਲ ਪਤਾ ਨੀ ਕਿਹੜਾ ਪਾਉਂਦੇ ਨੇ ਹੈ ਨਾਂ ਜੀ ਰੇੜੀਆਂ ਵਗੈਰਾ ਤੇ ਕੋਈ ਕੋਈ ਚੀਜ਼ਾਂ ਹੁੰਦੀਆਂ ਨੇ ਵਧੀਆ ਮੇਰੇ ਹਿਸਾਬ ਨਾਲ ਜਿਵੇਂ ਐਗਸ ਹੋ ਗਏ ਉਹ ਖਾ ਲੋ ਬਹੁਤ ਚੀਜ਼ਾਂ ਹੈਗੀਆ ਵਧੀਆ ਖਾਣ ਦੀ ਵੀ ਫਾਸਟ ਫੂਡ ਫੂਡ ਵਗੈਰਾ ਹੈ ਨਾਂ।
ਬਿਲਕੁਲ ਬਿਲਕੁਲ ਨਹੀਂ ਕਈ ਚੀਜ਼ਾਂ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਕਿਹਾ ਆਪਣਾ ਮੰਨ ਲਓ ਹਾਂਜੀ ਹਾਂਜੀ ਜਿਹੜੇ ਮੰਨ ਲਓ ਟੈਮ ਵੀ ਮ ਤੁਹਾਨੂੰ ਪਤਾ ਕਿ ਕਈਆਂ ਦਾ ਬਿਜਨਸ ਮੰਨ ਲਓ ਕਈਆਂ ਨੂੰ ਵਧੀਆ ਵੀ ਕੁਆਲਿਟੀਜ਼ ਬਣਾਓ। ਪਰ ਇਹ ਹੈ ਕਿ ਵਧੀਆ ਕੁਆਲਟੀ
ਹਾਂਜੀ ਜਿਵੇਂ ਅਖਰੋੜੇ ਦੀ ਅਖਰੋੜੇ ਦੀ ਤਰੀ ਹੋ ਗਈ ਅਖਰੋੜੇ ਦੀ ਤਰੀ ਹੋ ਗਈ ਬੰਦੇ ਆਪਣੇ ਘਰ ਨੀ ਬਣਾ ਸਕਦੇ, ਉਹ ਬਹੁਤ ਟਾਈਮ ਲੱਗਦਾ ਪਰ ਅੱਜ-ਕੱਲ੍ਹ ਦੇ ਬਾਹਰ ਵੀ ਬਹੁਤ ਗਲਤ ਆ ਅਰੋੜ ਕਲੋ ਘੋਲ ਕੇ ਪਿਲਾਏ ਜਾਂਦੇ ਨੇ ਹਨਾ ਜੀ। ਬਹੁਤ ਜ਼ਿਆਦਾ ਗ਼ਲਤ ਹਾਲ ਹੈ, ਅਰਾਕੋੋੜ ਘੁੱਲੀ ਜਾਂਦੇ ਨੇ।
ਆਪਣਾ ਮੈਂ ਇੱਕ ਨਿਊਜ ਸੁਣੀ ਸੀ ਭਾਜੀ ਪਤਾ ਕੀ ਆਪਣਾ ਪੰਜਾਹ ਰੁਪਏ ਚ ਮੇਰੇ ਖਿਆਲ ਦਸ ਲੀਟ ਰ ਪਤਾ ਨਹੀਂ ਬਾਰਾਂ ਲੀਟਰ
ਹਾਂ ਉਹ ਸੋ ਸੋਸ ਹਾਂ ਬਹੁ ਬਹੁਤ ਗਲਤ ਗੱਲ ਉਹ ਪਤਾ ਕੀ ਘੋਲਿਆ ਹੋਇਆ ਕੀ ਕ ਉਹ ਕਹਿੰਦਾ ਇੱਕ ਭਾਈ ਨੇ ਵੀਡਿਓ ਪਾਈ ਸੀ ਮੈਂ ਵੀ ਵੇਖੀ ਏ ਦੋ ਦੋ ਨ ਉਹਨੇ ਤਿੰਨ ਟਮਾਟਰ ਲਿੱਤੇ ਸੀ ਉਹਨੇ ਕਿਹਾ ਮੈਂ ਤਿੰਨ ਟਮਾਟਰ ਦੀ
ਟਮਾਟਰ ਲਿੱਤੇ ਸੀ ਕਿੱਲੋ ਟਮਾਟਰ ਉਹਨੇ ਕਿਹਾ ਮੈਂ ਹਜੇ ਤੇ ਚਾਰ ਪੰਜ ਟਮਾਟਰ ਪਾਇਆ ਔਰ ਇਹਦਾ ਇੱਕ ਗਿਲਾਸ ਬੰਨੀ ਹੈ ਉਹ ਇੱਕ ਕੇਤਲੀ ਸੀ ਪਾਜੀ ਉਹ ਇੱਕ ਕੈਨੀ ਉਹਦੇ ਚ ਉਹਨੇ ਜਦੋਂ ਆਪਣਾ ਮਤਲਬ ਪਤਾ ਨੀ ਕਿ ਬੇਕਿੰਗ ਸੋਡਾ ਵਗੈਰਾ ਪਤਾ ਨੀ ਕੋਈ ਕੈਮੀਕਲ ਵਗੈਰਾ ਦੇਖਿਆ ਸੀ ਚੈੱਕ ਕਰਨਾ ਸੀ ਕਿ ਬਈ ਇਹ ਪਿਓਰ ਹੈਗੀ ਐ। ਉਹਨੇ ਕੈਮੀਕਲ ਪਾਇਆ ਨਾ ਫੇਰ ਪਤਾ ਨੀ ਭਾਜੀ ਕੋਈ ਪਤਾ ਨੀ ਕਿਹੜੀ ਰੰਗ ਦੀ ਵਾਈਟ ਜੀ ਪਤਾ ਨੀ ਡਸਟੀ ਕਲਰ ਦੀ ਕੋਈ ਚੀਜ਼ ਸੀ।
ਹਾਂਜੀ- ਹਾਂਜੀ ਬਹੁਤ ਗ਼ਲਤ ਹੈਗੀ ਅੱਜ- ਕੱਲ ਅੱਜ ਕੱਲ੍ਹ ਤਾਂ ਸਾਰੇ -ਸਾਰੇ -ਸਾਰੇ ਇਹੀ ਯੂਜ ਕਰਦੇ ਨੇ ਅੱਜ ਕੱਲ ਪਤਾ ਨੀ ਕੀ ਮੈਂ ਵੀ ਵੇਖ ਕੇ ਵੇਖਿਆ ਮੈਂ ਜਿਆਦਾਤਰ ਸਰਚ ਵੇਖਾਂਗਾ ਹੁਣ ਹੁਣ ਦੇਖਾਂਗਾ ਤੁਸੀਂ ਦੱਸਿਆ ਮੈਨੂੰ ਸਰਚ ਕਰ ਹਨਾ ਜੀ ਵੈਸੇ ਗਲ ਤ ਗੱਲ ਹੈ ਬਿਲਕੁਲ ਸਹੀ ਗੱਲ ਨੀ ਵੈਸੇ ਆਪਾਂ ਬੰਦਿਆਂ ਨੂੰ ਲ ਪਿਲਾਈ ਜਾਂਦੇ ਨੇ ਗਲਤ ਚੀਜ਼ਾਂ ਫਾਸਟ ਵਾਲੇ ਵੈਸੇ ਕਈ- ਕਈ ਹੁੰਦੇ ਨੇ ਫਰੈਸ਼ ਚਟਨੀ ਬਣਾਦੇ ਨੇ ਪੂਤਨੇ ਦੀ ਚਟਨੀ ਨਵੀ ਬਣਾਂਦੇ ਨੇ ਵੇ
ਹਾਂਜੀ- ਹਾਂਜੀ ਉਹ ਭਾਜੀ ਮੇਰੇ ਖਿਆਲ ਕਾਫੀ ਅੱਜ ਤੱਕ
ਚੱਲਦੀ ਹੈ ਮੇਨ ਤੇ ਮੈਨੂੰ ਚਟਨੀ ਦਾ ਸਵਾਦ ਹੀ ਲੱਗਦਾ ਮੇਰੇ ਹਿਸਾਬ ਨਾਲ ਤੇ ਚੀਜ਼ ਨੂੰ ਤੇ ਅੰਦਰ -ਅੰਦਰ ਜੋ ਚੀਜ਼ ਹੈਗੀ ਉਹ ਵੀ ਸਮਾਨ ਵਧੀਆ ਹੋਣੀ ਚਾਹੀਦੇ ਹੈ। ਕਈ ਬੰਦੇ ਪਨੀਰ ਵਾਲੇ ਖਾਂਦੇ ਨੇ ਕਹਿੰਦੇ ਪਨੀਰ ਵਾਲਾ ਹੈਗਾ ਸਾਨੂੰ ਤਾਕਤ ਮਿਲੀ ਪਰ ਤਲਿਆ ਤੇ ਉਹੀ ਤੇਲ ਚ ਹੋਇਆ ਗੰਦੇ ਤੇਲ ਚ ਹਨਾ ਜੀ।
ਹਾਂਜੀ ਹਾਂਜੀ ਬਿਲਕੁਲ- ਬਿਲਕੁਲ ਨਹੀਂ ਅੱਜ ਕਲ ਮੰਨ ਲਓ ਜਿਹੜਾ ਬੀਕਾਨੇਰ ਬੀਕਾਨੇਰ ਵਗੈਰਾ ਹੈਗਾ ਉਹਨਾਂ ਚ ਮੇਰੇ ਖਿਆਲ ਹੱਦ ਦਾ ਸਮਾਨ ਕੁਛ ਵਧੀਆ ਹੁੰਦਾ ਹੈ। ਕਿਉਂਕਿ ਉਹ ਭਾਜੀ ਆਪਣਾ- ਆਪਣਾ- ਆਪਣਾ ਦੇਸੀ ਘ ਦੇਸੀ ਗੀਜ ਬਣਾਉਂਦੇ ਨੇ। ਔਰ ਆਪਣਾ ਜਿਕ ਦੇ ਘਿਓ ਨੂੰ ਆਪਾਂ ਜਿੰਨੀ ਵਾਰ ਮਰਜ਼ੀ ਕਾਢ ਸਕ ਸਕਦੇ ਹਾਂ। ਉਹ ਕਿਉ ਕਦੇ
ਹਾਂ- ਹਾਂ ਦੇਸੀ ਹਾਂ। ਉਹ ਕਾਲਾ ਨੀ ਹੁੰਦਾ ਉਹ ਵਧੀਆ ਚੀਜ਼ ਸਾਨੂੰ ਸਾਡ ਇਫੈਕਟ ਵੀ ਨੀ ਕਰਦਾ। ਕੋਈ ਚੀਜ਼ ਤੇ ਹਨਾ ਜੀ ਸਾਡਾ ਜੇ ਤੇਲ ਹੋ ਗਿਆ, ਤੇਲ ਹੋ ਗਿਆ। ਕੈਸਟਰੋਲ ਲੈਬਲ ਵਧਾ ਦਿੰਦਾ, ਕਿੰਨਾ ਇਫੈਕਟ ਕਰਦਾ ਕੈਸਟਰੋਲ ਲੈਬਲ ਵਧਾ ਦਿੰਦਾ। ਸਾਨੂੰ ਬਿਮਾਰੀਆਂ ਲੱਗ ਜਾਂਦੀਆ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਸਾਨੂੰ ਕੀ ਪਤਾ, ਵੈਸੇ ਗ਼ਲਤ ਗੱਲ ਹੈ ਨਾ ਬਿਮਾਰੀਆਂ ਲੱਗ ਜਾਂਦੀਆਂ- ਸਾਨੂੰ ਖਾਣਾ ਵੈਸੇ ਫਾਸਟ ਫੂਡ ਮੈਨੂੰ ਫਾਸਟ ਫਾਸਟ ਫੂਡ ਖਾਣਾ ਨੀ ਚਾਹੀਦਾ ।ਮੈਨੂੰ ਫਾਟ ਫੂਡ ਖਾਣਾ ਨ ਨਹੀਂ ਚਾਹੀਦਾ। ਮੇਰੇ ਹਿਸਾਬ ਨਾਲ ਹਨ ਹੈਾ ਜੀ, ਬਹੁਤ ਗ਼ਲਤ -ਗਲਤ ਚੀਜ਼ ਹੈਗੀ ਹੈ। ਮੇਰੇ ਹਿਸਾਬ ਨਾਲ ਅੱਜ ਕੱਲ੍ਹ ਦੇ ਬੱਚੇ ਦੇ ਰੋਜ਼ ਸਪਰਿੰਗ ਮੋਮਸ ਵਗੈਰਾ ਖਾ ਖਾਣੇ ਹੀ ਖਾਣੇ ਵੈਸੇ ਖਾਣੇ ਹੀ ਬਿਲਕੁਲ ਨਹੀਂ ਚਾਹੀਏ। ਘਰ ਡਾਈਟ ਖਾਓ, ਦਾਲ ਖਾਓ, ਰੋਟੀ ਰੋ ਅੱਜ ਕੱਲ ਰਾਤੀ- ਰੋਤੀ ਰੋਟੀ ਨਹੀਂ ਖਾਂਦੇ। ਬਾਹਰੋਂ ਖਾ ਕੇ ਆ ਜਾਂਦੇ ਨੇ ਮਵੇਂ ਰੋਟੀ ਨਾ ਬਣਾਉਣਾ। ਠੀਕ ਹੈ, ਵੈਸੇ ਮੰਮੀ ਰੋਜ਼ ਘਰ ਦੀ ਰੋਟੀ ਖਾਓ, ਫਰੈਸ਼ ਰੋਟੀ ਖਾਓ, ਖਾਣੀ ਚਾਹੀਦੀ ਆ। ਫੇਰ ਕਹਿੰਦੇ ਆਪਾਂ ਪਤਲੇ ਹੈਗੇ ਆ। ਢੰਗਣਾ ਖਾ ਤਦੀ ਪਤੀ ਮੋਟੇ ਹੋ ਗਏ ।ਦੇਸੀ ਘੀ ਲਾ ਕੇ ਖਾਓ, ਖੁੱਲਾ ਦੇਸੀ ਘੀ ਖਾਓ, ਮੱਖਣ ਖਾਓ, ਚਲੋ, ਮੈਨੂੰ ਵੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਚਲੋ, ਚੰਗਾ ਲੱਗਿਆ। ਤੁਹਾਡੇ ਨਾਲ ਗੱਲ